ਹਾਂਜੀ ਜੀ
ਸਤਿ ਸ਼੍ਰੀ ਅਕਾਲ ਜੀ ਪਾਂਜੀ।
ਹੋਰ ਕਿਦਾ ਹੋ ਜੀ?
ਬਸ ਸਭ ਵਧੀਆ ਤੁਸੀਂ ਦੱਸੋ।
ਚਲੋ ਅੱਛੀ ਗੱਲ ਹੈ ਜੀ ਵਡਿਆ ਹੀ ਹੋਣਾ ਚਾਹੀਦਾ ਜੀ ਹੋਰ ਹਾਂ ਹੋਲਿਆ ਜੀ ਡੀਲਰ
ਹਾਂ ਡਿਨਰ ਹੋ ਗਿਆ ਜੀ ਭਾਜੀ
ਅੱਛਾ ਜੀ ਅੱਛਾ ਸਾਡੇ ਡੰਦ ਹੋਏ ਜਿਵੇ ਖਾਡੇ ਦਾ ਵੀ ਤਿਆਰੀ ਚੱਲਦੀ ਪਈ ਹੈ ਜੀ ਹੁਣ ਖਾਵਾਂਗੇ ਵੱਜੀ ਜਾਂਦੇ ਆ ਜੀ ਸਾਡੇ ਦਸ
ਕੋਈ ਨੀ ਭਾਜੀ ਦੇਖੋ ਹੁਣ ਘਰ ਘਰ ਘਰ ਦਾ ਹਿਸਾਬ ਹੈ ਆਪਣਾ ਕਦੀ ਜਲਦੀ ਤੇ ਕਦੀ ਲੇਟ ਆਪਾਂ ਵੀ ਹੋ ਜਾਂਦੇ ਹਾਂ ਲੇਟ ਪਰ ਅੱਜ ਹੋਇ ਅਸੀਂ ਜਲਦੀ ਕਰ ਲਿਆ
ਹਾਂਜੀ -ਹਾਂਜੀ -ਹਾਂਜੀ ਓਦਾਂ ਹੀ ਆ ਬਸ ਫਿਰ ਬੰਦਾ ਕੰਮ ਕਾਰ ਤੋਂ ਕਦੀ ਲੇਟ ਵੀ ਹੋ ਜਾਂਦਾ ਕਦੀ ਜਲਦੀ ਵੀ ਆ ਜਾਂਦਾ ਹਮ
ਹਾਂ ਉਹੀ ਨਾ ਅੱਜ ਕੱਲ੍ਹ ਜਲਦੀ ਵਿਹਲੇ ਹੋ ਰਹੇ ਆ ਤੇ ਜਲਦੀ ਖਾਂਦੇ ਪਏ
ਜਿਸ ਹਿਸਾਬ ਨਾਲ ਬੰਦਾ ਆਉਂਦਾ। ਹੁਣ ਮੰਨ ਲਓ ਅ ਪਹਿਲੀ ਗੱਲ ਤਾਂ ਜੀ ਅੱਜ ਕੱਲ ਕਸਟਮਰ ਦਾ ਇ ਨਹੀਂ ਪਤਾ ਕਿਸ ਟਾਈਮ ਆਜੇ ਹੋਰ ਕੰਮ ਕਾਰ ਅੱਜ ਕੱਲ ਏਦਾਂ ਹੀ ਹੈ ਜੀ ਹ
ਹਾਂਜੀ ਉਹ ਉਹੀ ਨਾ ਹੁਣ ਆਪਣਾ ਕਸਟਮਰਾਂ ਦਾ ਪਤਾ ਨਹੀਂੀ ਰਹਿੰਦਾ ਹੁਣ ਆਜੇ ਆਜੇ ਫਿਰ ਆਪਣਾ ਘਰ ਵੀ ਆਉਣਾ ਹੁੰਦਾ ਫਿਰ ਲੇਟ ਹੋ ਜਾਓ ਕਦੇ ਕਦਾਰ ਕਦੀ ਕਤਾ ਜਲਦੀ ਕੰਮ ਹੀ ਨਹੀਂ ਹੁੰਦਾ ਤੇ ਫਿਰ ਜਲਦੀ ਆਈ ਦਾ ਹੁੰਦਾ
ਹਾਂਜੀ ਉਸ ਚੱਕਰ 'ਚ ਫਿਰ ਬੰਦਾ ਸੋਚਦਾ ਚਲੋ ਦੋ ਪੈਸੇ ਦੇ ਕੇ ਹੀ ਜਾਣੇ ਨੇ ਅਤੇ ਕੋਈ ਨਾ ਅੱਜ ਲੇਟ ਚਲੇ ਗਏ ਕੀ ਹੋ ਗਿਆ
ਹਾਂਜੀ ਹੋਰ ਕੀ ਹੋਰ ਕੰਮ ਕਾਜ ਕਿਹੋ ਜਿਹਾ ਚੱਲ ਰਿਹਾ ਭਾਾਈ ਤੁਹਾਡਾ
ਮਾ ਕਿਰਪਾ ਹੈ ਜੀ ਵਾਹਿਗੁਰੂ ਜੀ ਦੀ ਦੇਖੋ ਜੀ ਉਹਦਾ ਸ਼ੁਕਰਾਨਾ ਕਰਾਂਗੇ ਜੀ ਸਾਨੂੰ ਸਭ ਕੁਛ ਮਿਲਣਾ ਹੈ
ਹ ਓਕੇ -ਓਕੇ
ਹਨਾ ਜੀ ਦੇਖੋ ਜੇ ਆਪਾਂ ਆਪਣੀ ਲਗਨ ਆਪਣੀ ਦੁਕਾਨ ਵੱਲ ਰੱਖਾਂਗੇ ਨਾ ਜੀ ਤਾਂ ਆਪੇ ਰੱਬ ਨੇ ਗਾਹਕ ਵੀ ਭੇਜ ਦਿਨੇ ਹਰ ਇਕ ਕੰਮ ਹੋ ਜਾਣਾ ਹੈ ਜੀ
ਹਾਂ ਇਹ ਤੇ ਹੈ ਦੇਖੋ ਪਾਜੀ ਤੁਹਾਡੇ ਮਤਲਬ ਇਰਾਦੇ ਸਹੀ ਹੋਣ ਤੇ ਆਪਣੇ ਕੰਮ ਆਪੇ ਬਣ ਜਾਂਦੇ
ਹਾਂਜੀ ਦੇਖੋ ਨੀਤ ਨੂੰ ਮੁਰਾਦ ਹੈ ਜੀ
ਹੂੰ।
ਆਪਾਂ ਦੁਕਾਨ ਤੇ ਕੱਲ ਉਥੇ ਜਾ ਰੇ ਠੀਕ ਐ ਜੀ। ਓਰ ਆਪਾਂ। ਸੋਚ ਰਿਆ ਜੀ ਅੱਜ ਆਪਾਂ ਘਰੋਂ ਚਲੇ ਆ ਘਰਦਿਆਂ ਨਾਲ ਲੜਕੇ ਤੇ ਫਿਰ ਉੱਦਾਂ ਦੀ ਦੁਕਾਨਦਾਰ ਹੋਣੀ ਕਸਟਮਰ ਵੀ ਓਦਾਂ ਦੇ ਹੀ ਆਣੇ ਨੇ।
ਹਾਂਜੀ-ਹਾਂਜੀ
ਲੜਨ ਆਲੇ ਇਸ ਕਾਰਨ ਆਪਣਾ ਪਹਿਲੀ ਗੱਲ ਤਾਂ ਐ ਜੀ ਅਸੀਂ ਕਿਸੇ ਚੀਜ਼ ਦੀ ਵੀ ਦੁਕਾਨਦਾਰੀ ਕਰਦੇ ਆ ਮੰਨ ਲੋ ਕੀ ਸਾਡੇ ਕਿਸੇ ਵੀ ਚੀਜ਼ ਦੀ ਐ। ਸਾਨੂੰ ਪਿਆਰ ਨਾਲ ਗੱਲ ਕਰਨੀ ਚਾਈਦੀ ਐ ਹਰ ਇੱਕ ਚੀਜ਼ ਪਿਆਰ ਨਾਲ ਹੈਂਡਲ ਕਰਨਾ ਚਾਈਦੈ ਪਤਾ ਕਿਆ ਜੀ ਕਿਸੀ ਦੀ ਵੀ ਦੁਕਾਨਦਾਰੀ ਐ ਜੀ ਕੋਈ ਵੀ ਚੀਜ਼ ਐ ਓ ਬੋਲੀ ਦੇ ਉੱਤੇ ਚੱਲਦੀ ਐ।
ਜੀ ਬਿਲਕੁਲ ਸਹੀ ਗੱਲ ਤੁਹਾਡੀ ਜਿੰਨੀ ਮਿੱਠੀ ਬੋਲੀ ਭਾਈ ਓਨਾ ਸਵਾਦ।
ਹਾਂਜੀ ਰ ਸਬਸੇ ਵੱਡੀ ਗੱਲ ਹੈ ਜੀ ਆਪਾਂ ਜਿੰਨਾ ਜਿੰਨਾ ਮਿੱਠਾ ਡੇਗਾਗੇ ਜੀ ਗੋਲ ਚ ਓਨਾ ਮਿੱਠਾ ਣਾ ਓਰ ਓਨਾ ਸਵਾਦ ਆਣਾ ਖਾਣ ਦਾ ਹਨਾ ਜੀ ਇਹੀ ਹਿਸਾਬ ਦੁਕਾਨਦਾਰੀ ਚ ਆਪਾਂ ਕਸਟਮਰ ਨਾਲ ਪਿਆਰ ਨਾਲ ਗੱਲ ਕਰਾਂਗੇ ਸਭ ਕਰਾਂਗੇ ਤੇ ਓ ਕੱਲ ਨੂੰ ਆਏਗਾ ਵੀ ਔਰ ਚਾਰ ਹੋਰ ਬੀ ਲਿਆਏਗਾ।
ਜੀ ਬਿਲਕੁਲ ਭਾਜੀ
ਇਹੀ ਆਪਾਂ ਰੂਡਲੀ ਬੋਲਾਂਗੇ ਹਾਂਜੀ ਤੁਸੀਂ ਕੀ ਲੈਣਾ? ਐ ਤੇ ਇਨੇ ਦਾ ਜੀ ਏਨੇ ਦਾ ਨੀ ਹੋਏਗਾ। ਫਿਰ ਓ ਅਗਲੀਵਾਲ ਸਾਡੀ ਦੁਕਾਨ ਨੂੰ ਅੱਗੋਂ ਈ ਦੇਖ ਕੇ ਚਲਾ ਜਾਏਗਾ ਅੰਦਰ ਨੀ ਆਏਗਾ। ਬਟ ਜੋ ਓਨਾਂ ਦੇ ਨਾਲ ਵੀ ਹੋਣੇ ਨਾ ਓਨਾਂ ਨੇ ਓਨਾਂ ਨੂੰ ਵੀ ਏਹੀ ਕੈਣਾ ਬਈ ਏਨਾਂ ਕੋਲ ਨੀ ਚੱਲਣਾ ਜੀ ਏਨਾਂ ਨੂੰ ਤਾਂ ਬੋਲਣ ਦੀ ਅਕਲ ਨੀ ਹੈਗੀ ਜੀ। ਐ ਤੇ ਏਦਾਂ ਗੱਲ ਕਰਦੇ ਨੇ।
ਬਿਲਕੁੱਲ ਸਈ ਗੱਲ ਐ ਨਾਲੇ ਆਪਣਾ ਕੰਮ ਤੇ ਹੈ ਹੀ ਐ ਓਦਾਂ ਵੀ ਕਿਸੇ ਨਾ ਨੋਰਮਲ ਵੀ ਗੱਲਬਾਤ ਹੋ ਜੇ ਤਾਂ ਵੀ ਆਪਨ ਆਪਣੇ ਰੱਬ ਨੇ ਸਾਨੂੰ ਬੋਤ ਪੇਸ਼ੈਂਸ ਬਖਸ਼ਿਆ ਤੇ ਨਾਲੇ ਫਿਰ ਹਿਸਾਬ ਨਾਲ ਈ ਗੱਲ ਕਰੀ ਦੀ ਹੁੰਦੀ ਆ ਸਾਰਿਆਂ ਨਾਲ।
ਹਾਂਜੀ-ਹਾਂਜੀ ਹੋਣੇ ਵੀ ਚਾਈਦੇ ਨੇ ਜੀ ਅੱਜ ਦੇ ਟੈਮ ਚ। ਕਿਉਂਕਿ
ਹੋਰ ਬਾਕੀ ਆਪਣਾ ਫਿਰ ਆਪਣਾ ਫਿਰ ਜਿੱਥੇ
ਹਾਂਜੀ-ਹਾਂਜੀ
ਹੈਲੋ ਹਾਂਜੀ-ਹਾਂਜੀ
ਹਾਂਜੀ। ਬੋਲੋ ਜੀ ਕੁੱਛ?
ਮੈਂ ਕੈ ਰਿਆ ਸੀ ਆਪਣਾ ਫਿਰ ਕਿੱਦਾਂ ਮਤਲਬ ਫਿਰ ਅੱਜ ਕੱਲ ਜਿੱਦਾਂ ਹੁਣ ਮੌਸਮ ਹੈਗੇ ਨੇ ਹੁਣੇ ਯਾਰ ਓ ਵਿਆਹ ਸ਼ਾਦੀਆਂ ਨੀ ਹੁੰਦੀਆਂ ਐਸ ਟੈਮ ਤੇ। ਹੁਣ ਦੇਖੋ ਦਸੰਬਰ ਚ ਵਿਆਹ ਸ਼ਾਦੀਆਂ ਇੰਨੀਆਂ ਹੁੰਦੀਆਂ ਨੇ। ਤੇ ਏਸ ਟੈਮ ਤੇ ਇੰਨੀ ਗਰਮੀ ਪੈਂਦੀ ਐ ਤੇ ਆਦਮੀ ਫਿਰ ਵਿਆਹ ਵਧੀਆ ਵੀ ਨੀ ਲੱਗਦਾ ਹੁਣ ਫੇਰ ਵੀ ਕੋਈ ਨਾ ਕੋਈ ਦੇਖੋ ਪ੍ਰੋਗਰਾਮ ਆਈ ਜਾਂਦਾ ਏ।
ਹਾਂਜੀ ਬਿਲਕੁੱਲ ਆਂਦਾ ਏ ਜੀ ਹੁਣ ਤੁਸੀਂ ਐ ਦੇਖੋ ਜੀ ਸ਼ਰਾਧਾ ਦੇ ਕੋਲ ਵਿਆਹ ਹੁੰਦੇ ਨੇ ਜੀ।
ਹੂੰ।
ਮਤਲਬ ਕੀ ਸ਼ ਜਿਵੇਂ ਪਹਿਲਾਂ ਜਿਹੜੇ ਸ਼ਰਾਾਧ ਆਉਂਦੇ ਨਾ ਜੀ ਉਹਨਾਂ 'ਚ ਅ ਆ ਜਿਹੜੇ ਹੁਣ ਆਉਣਗੇ ਤੇ ਇਹਨਾਂ ਚ ਨਾਲ ਹੀ ਨਵ ਨਵਰਾਤਰਾ ਲੱਗ ਜਾਂ। ਲਾਸਟ ਸ਼ਰਾਹਲੇ ਦਿਨ ਫਸਟ ਨਵਰਾਤ ਲੱਗਦਾ ਨਾ ਜੀ ਹੁਣ ਕਈਆਂ ਦੀ ਫਸਟ ਸੈਕਿੰਡ ਨੰਬਰਾ ਕਈਆਂ ਦੀ ਫਸਟ ਪਹਿਲੇ ਨਵਰਾਤੇ ਨੂੰ ਵਿਆਹ ਹੁੰਦਾ ਕਈਆਂ ਦਾ ਦੂਸਰੇ 'ਚ ਵੀ ਹੁੰਦਾ ਬਟ ਉਹ ਤਿਆਰੀਆਂ ਤੇ ਸ਼ਰਾਧ ਟਾਇਪ ਕਰਦੇ ਨਾ। ਸਭ ਹੁੰਦਾ ਭਾਜੀ ਦੇਖੋ ਮੰਨਣ ਦੀ
ਫੇਿਰ ਵੀ ਮੈਂ ਉਹੀ ਕਹਿ ਰਿਹਾ ਨਾ ਨਾਲੇ ਹੁਣ ਗਰਮੀਆਂ ਹੈਗੀਆਂ ਨੇ ਹੁਣ ਵੀ ਕੋਈ ਨਾ ਕੋਈ ਪ੍ਰੋਗਰਾਮ ਆ ਜਾਂਦੇ ਜੇ
ਹਾਂਜੀ ਹਾਂਜੀ ਦੇਖੋ ਰੱਬ ਨੇ। ਸਿਰਫ ਇੱਕ ਸਭ ਨੂੰ। ਰੋਟੀ ਪਾਣੀ ਜਾਂ ਕੁਛ ਵੀ ਘਰ ਦਾ ਸਿਲਸਿਲਾ ਚਲਾਉਣ ਦਾ ਕੋਈ ਨਾ ਕੋਈ ਬਹਾਨਾ ਐ।
ਓਹੀ ਗੱਲ ਸਹੀ ਗੱਲ।
ਹੁਣ ਤੁਹਾਡੀ ਸ਼ੋਪ ਐ ਜੀ। ਕਿਸੀ ਚੀਜ਼ ਦੀ ਮੰਨ ਲੋ ਕਿ ਤੁਹਾਡੀ ਸ਼ੌਪ ਐ ਜੀ ਖਾਣ-ਪੀਣ ਦੀ। ਹੁਣ ਮੇਰੀ ਸ਼ੋਪ ਐ ਜੀ ਕਿਸੀ ਹਾਰਡਵੇਅਰ ਦੀ ਤਾਂ ਜੀ ਓਰ ਚ ਕੀ ਐ ਜੀ ਤੁਹਾਨੂੰ ਹਾਰਡਵੇਅਰ ਚਾਈਦੈ। ਤੁਹਨੂੰ ਮੇਰੇ ਕੋਲ ਆਣਾ ਪਏਗਾ ਮੇਰੇ ਕੋਲ ਪੈਸੇ ਆਣਗੇ ਜੀ। ਮੈਨੂੰ ਰਾਸ਼ਨ ਚਾਈਦਾ ਮੈਂ ਕਮਾ ਕਿਦੇ ਵਸਤੇ ਰਿਆ ਰੋਟੀ ਵਾਸਤੇ।
ਹਾਂ।
ਮੈਂ ਤੁਹਾਡੇ ਕੋਲ ਆਵਾਂਗਾ ਜੀ ਸਿਰਫ਼ ਰੱਬ ਨੇ ਤੁਸੀਂ ਰੱਬ ਲਾ ਲਓ ਕੁਛ ਵੀ ਲਾ ਲਓ। ਇੱਕ ਇਸ ਸੰਸਾਰ ਚਲਾਣ ਆਸਤੇ ਇੱਕ ਦੂਸਰੇ ਦੀ ਹੈਲਪ ਦੇ ਨਾਲ ਸਾਰਾ ਕੁਛ ਚਲਦਾ ਪਿਆ।
ਜੀ ਬਿਲਕੁਲ ਭਾਜੀ।
ਹੁਣ ਭਾਜੀ ਪੈਸੇ ਲਗਾ ਲੋ ਅੱਜ ਤੁਹਾਡੇ ਹੱਥ ਚੋਂ ਆ ਗਏ। ਕੱਲ ਨੂੰ ਕਿਸੀੇ ਹੋਰਦੇ ਹੱਥ ਸ ਪਰਸੋ ਕਿਸੀੇ ਹੋਰਦੇ ਹੱਥ ਚਾਰ ਸੌ ਕਿਸੀੇ ਹੋਰਦੇ ਹੱਥ ਸ ਮਤਲਬ ਕਿ ਲੰਘਦੇ ਜਾਣਗੇ।
ਹਾਂਜੀ ਹੋਰ ਖਰਚੇ ਹੀ ਬੜੇ ਵੱਧ ਗਏ ਨੇ ਭਾਜੀ ਅੱਜ ਕੱਲ੍ਹ ਮਹਿੰਗਾਈ ਬਹੁਤ ਵੱਧ ਗਈ।
ਹਾਂਜੀ
ਅੱਜ ਕੱਲ ਤੁਸੀਂ ਨਿਕਲੋਗੇ ਦੇਖੋ ਯਾਰ ਪੰਜ ਸੌ ਹਜ਼ਾਰ ਪੰਜ ਸੌ ਦੋ ਹਜ਼ਾਰ ਕੁੱਛ ਨੀ ਹੈਗੇ ਭਾਜੀ ਅੱਜ ਕੱਲ
ਨਹੀਂ ਹੈਗੇ ਜੀ ਮੈਂ ਕਹਿ ਰਿਹਾ ਪੰਜ ਸੌ ਦਾ ਨੋਟ ਕੁਛ ਨਹੀਂ ਹੈ ਇੱਕ ਵਾਰ ਖੁੱਲ੍ਹ ਗਿਆ। ਤੇ ਖਤਮ ਹੋ ਉਹ- ਉਹ ਉਹ ਮੈਂ ਕਹਿ ਰਿਹਾ ਪੰਜ ਸੌ ਘਰ ਨਹੀਂ ਜਾਏਗਾ।
ਉਹਨੇ ਜਾਣਾ ਹੀ ਨੀ ਭਾਜੀ ਬੱਚਿਆਂ ਨੂੰ ਲੈ ਕੇ ਤੇ ਪੰਜ ਸੌ ਛੱਡੋ ਹੋਰ ਦੋ ਹਜ਼ਾਰ ਢਾਈ ਹਜ਼ਾਰ ਕਿਸੇ ਕੋਲ ਮੰਗਣੇ ਪੈ ਜਾਂਦੇ ਨੇ ਭਾਜੀ ਉਹ ਘੱਟ ਪੈ ਗ ਜੇ ਚਲੋ ਲਿਆਓ।
ਹਾਂਜੀ-ਹਾਂਜੀ ਹਾਂ।
ਫੇਰ ਉਹਦੇ ਬਾਅਦ ਚਲੋ ਭਾਵੇਂ ਬਾਅਦ 'ਚ ਤੇ ਇਹਦਾ ਹੁੰਦਾ ਪਰ ਕੋਈ ਨੀ ਚੱਲਦਾ ਸਭ ਹਿਸਾਬ ਕਿਤਾਬ
ਗੱਲ ਆਪਾਂ ਮਹਿੰਗਾਈ ਵੀ ਕਹਿ ਸਕਦੇ ਹਾਂ। ਔਰ ਕੁਛ ਜ਼ਰੂਰਤਾਂ ਵੀ ਵੱਧ ਗਈਆਂ। ਪਹਿਲਾਂ ਜ਼ਰੂਰਤਾਂ ਸੀ ਜੀ ਘੱਟ
ਹਾਂਜੀ -ਹਾਂਜੀ
ਤੁਸੀਂ ਕਿਸੇ ਪੁਰਾਣੇ ਬਜ਼ੁਰਗ ਨੂੰ ਬੋਲਦੋ। ਕਿ ਆਪਾਂ ਟ੍ਰਰੇਡ ਫੇਅਰ ਤੇ ਜਾਣਾ ਮੇਲੇ ਤੁਸੀਂ ਸਾਡੇ ਨਾਲ ਚਲੋ ਉਹ ਨਹੀਂ ਜਾਣਗੇ। ਉਹ ਪਤਾ ਕੀ ਕਹਿਣਗੇ। ਆਪਸੀਂ ਕੀ ਕਰਨਾ ਜਾ ਕੇ ਉਹੀ ਝੂਲੇ ਨੇ ਉਹੀ ਸਭ ਕੁਛ ਹੈ਼। ਪਰ ਸਾਡੇ ਮਨ 'ਚ ਪਤਾ ਕਿਹਾ ਨਹੀਂ ਆਪਾਂ ਤਾਂ ਜਾਣਾ ਸਾਡਾ ਤੇ ਮਨ ਐ। ਉਹ ਚੱਕਰ ਹੈ ਹੁਣ ਜ਼ਰੂਰਤਾਂ ਅਸੀਂ ਖੁਦ ਵਧਾਈਆਂ ਦਈ।
ਹਾਂ ਅੱਜ ਕੱਲ ਜ਼ਰੂਰਤਾਂ ਬੜੀਆਂ ਨੇ ਭਾਜੀ ਬੰਦੇ ਕੋਲ ਹਰ ਕੋਈ ਤੇ
ਨਾਲ ਦੇ ਨਾਲ ਹੀ ਸਾਡੇ ਖਰਚੇ ਵੀ ਵੱਧੇ ਖਰਚੇ ਵੱਧਣ ਦੇ ਕਾਰਨ ਹੁਣ ਸ਼ੈਲਰੀ ਸ਼ਾਡੀ ਵੀਹ ਹਜ਼ਾਰ, ਖਰਚਾ ਸਾਡਾ ਘੱਟੋ ਘੱਟ ਪੱਚੀ ਹਜ਼ਾਰ।
ਹੂੰ ਸਹੀ ਗੱਲ ਐ। ਤੇ ਆਪਣੇ ਨਾਲੇ ਹਰ ਇੱਕ ਚੀਜ਼ ਹੁਣ ਸਾਨੂੰ ਚਾਹੀਦੀ ਐ, ਦੇਖੋ ਅੱਜ ਕੱਲ ਬਿਨਾਂ ਗਾਡੀਆਂ ਦੇ ਏਸੀਆਂ ਦੇ ਬੰਦਾ ਰਹਿ ਹੀ ਨੀ ਪਾਉਂਦਾ, ਗਰਮੀ ਇੰਨੀ ਫੇਰ ਲਾਣੇ ਵੀ ਸਾਰੇ ਤੇ ਮਹਿੰਗਾਈ ਇੰਨੀ ਖ਼ਰਚੇ ਇੰਨੇ ਵੱਧ ਗੇ ਕਮਾਈਆਂ ਇੰਨੀਆਂ ਹੈ ਨੀ ਹੁਣ ਅੱਜ
ਹਾਂਜੀ- ਹਾਂਜੀ ਉਹ ਪਤਾ ਹੈ ਕਿਆ ਚੱਕਰ ਹੁੰਦਾ ਹੈ ਜੀ ਮੈਂ ਤੁਹਾਨੂੰ ਦੱਸਦਾ। ਅੱਜ ਕੱਲ੍ਹ ਚਾਹੇ ਕੋਈ ਵੀ ਐ ਮੈਂ ਹੂ ਕੋਈ ਵੀ ਐ। ਅਸੀਂ ਦੇਖਦੇ ਆ ਦੂਸਰੇ ਨੂੰ ਆਪਾਂ ਅਸੀਂ ਆਪਣੀ ਚਾਦਰ ਨੀ ਦੇਖਦੇ। ਬਈ ਉਹਨੇ ਆਪਣੇ ਘਰ ਏ ਸੀ ਲਗਵਾਇਆ ਲੋਇਡ ਦਾ ਤੇ ਮੈਂ ਉਹ ਜਰਨਲ ਦਾ ਲਵਾਉਣਾ ਹੈ ਕਿ ਮੈਂ ਤੋਂ ਵੱਧ ਲਵਾਉਣਾ ਕਿ ਕੱਲ੍ਹ ਨੂੰ ਮੇਰੇ ਘਰ ਆਏ ਉਹ ਦੇਖੇ ਹਾਂ ਇਹਨੇ ਤਾਂ ਉਹਦਾ ਲਵਾਇਆ ਦਾ
ਜੀ -ਜੀ ਬਿਲਕੁਲ ਸਹੀ ਗੱਲ ਏ।
ਪਰ ਸਾਨੂੰ ਦੇਖੋ ਭਾਜੀ ਜੋ ਵੱਡੇ ਵੀ ਕਹਿੰਦੇ ਨੇ ਸਭ ਕਹਿੰਦੇ ਨੇ। ਕੀ ਆਪਣੀ ਚਾਦਰ ਦੇ ਹਿਸਾਬ ਨਾਲ ਸਾਡੀ ਚਾਦਰ ਪੱਖੇ ਦੀ ਹੈ ਆਪਾਂ ਪੱਖੇ ਚ ਹੀ ਰਹਿਣਾ ਚਾਹੀਦਾ ਐ, ਸਾਡੀ ਚਦਰ ਭਾਜੀ ਏਸੀ ਦੀ ਐ, ਏਸੀ ਚ ਮਤਲਬ ਕਿ ਅਮਲੀ ਚਾਦਰ ਤੋਂ ਬਾਹਰ ਜੇ ਚੱਲੋਂ ਗੇ ਤੇ
ਕੱਲ੍ਹ ਫਿਰ ਭਲੇ ਚਦਰ ਦੀ ਗੱਲ ਨਹੀਂ ਐ, ਉਹ ਨਾਲੇ ਇਸ ਤਰ੍ਹਾਂ ਹੁੰਦਾ ਹੈ ਕਿ ਹੁਣ ਜਿੱਦਾਂ ਗਰਮੀ ਬਥੇਰੀ ਪੈ ਰਹੀ ਐ, ਬ ਪਿਛੇ ਸਾਡੇ ਜੀਟਵੇਵ ਦੇ ਕੋਲ ਬਿਮਾਰ ਬਮੂਰ ਪੈ ਜਾਣ ਤੇ ਉਹ ਲੋੜ ਵੀ ਵੇ, ਲੋੜ ਵੀ ਬਣ ਗਈ ਆ।
ਹਾਂਜੀ ਹਾਂਜੀ ਉਹ ਤਾਂ ਹੈ ਜੀ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਗਾ ਜੀ ਛੋਟੀ ਜੀ, ਹੈ ਤੇ ਸਾਡੇ ਸਭ ਦੇ ਘਰ ਨੇ ਅੱਜ ਕੱਲ੍ਹ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ, ਪੁਰਾਣੇ ਜਮੇਨ ਟਾਈਮ 'ਚ ਤੁਹਾਡੀ ਨਾਲੇ ਘਰ ਹੁੰਦੇ ਸੀ, ਉਦੋਂ ਵੀ ਤਾਂ ਬੱਚਿਆਂ ਨੂੰ ਗਰਮੀ ਲੱਗਦੀ ਸੀ, ਬਟ ਉਸ ਟਾਈਮ ਬੱਚਿਆਂ ਨੂੰ ਉਹ ਠੰਡੀ ਜਿਹਦੀ ਤਸੀਰ ਠੰਡੀ ਹੁੰਦੀ ਹੈ, ਜਿਵੇਂ ਦਹੀਂ ਹੋ ਗਿਆ ਜੀ ਆਪਣਾ ਹੋਰ ਵੀ ਐ। ਕੀ ਬੋਲਦੇ ਨੇ ਇਹਨੂੰ ਬੇਲ ਪੱਥਰੀ ਹੋ ਗਈ, ਇਹਦਾ ਜੂਸ ਪੀਆਂਦੇ ਸੀ। ਉਹਨਾ ਨਾਲ ਬੱਚਿਆਂ ਦੇ ਅੰਦਰ ਗਰਮੀ ਮਹਿਸੂਸ ਨਹੀਂ ਹੁੰਦੀ ਸੀ। ਦੇਖੋ, ਬੱਚਾ ਬਿਮਾਰ ਹੋਏਗਾ ਗਰਮੀ 'ਚ ਉਹ ਹੋਏਗਾ ਜੀ ਅੰਦਰੋਂ ਸਰੀਰ ਤੋਂ ਗਰਮ ਹੋਏਗਾ ਤਾਂ
ਹਾਂਜੀ। ਹਾਂ, ਕੋਈ ਨੀ ਚਲੋ ਫੇਰ ਬੜਾ ਅੱਛਾ ਲੱਗਿਆਂ, ਤੁਹਾਡੇ ਨਾਲ ਗੱਲ ਕਰਕੇ ਭਾਜੀ ਹਨਾ।
ਤੁਸੀਂ ਵੀ ਬਹੁਤ ਅੱਛਾ ਗੱਲ ਕੀਤੀ ਐ ਜੀ।
ਓਕੇ, ਬਾਜੀ ਠੀਕ